ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ।
ਹਾਂਜੀ ਅਸੀਂ ਠੀਕ ਹਾਂ ਤੁਸੀਂ ਦੱਸੋ।
ਅਸੀਂ ਵੀ ਵਧੀਆ ਰੋਟੀ ਖਾ ਲਈ।
ਹਾਂਜੀ ਰੋਟੀ ਰੂਟੀ ਤਾਂ ਹੋ ਗਈ।
ਤੁਸੀ ਪ੍ਰਸ਼ਾਦੇ ਛੱਕ ਲਿਤੇ।
ਹਾਂਜੀ ਅਸੀ ਵੀ ਖਾ ਲਈ।
ਹਾਂਜੀ
ਹਾਂਜੀ ਹੋਰ ਤੁਹਾਡੇ ਇੱਥੇ ਕਲੀਨਿੰਗ ਵਗੈਰਾ ਹੈਗੀ ਆ। ਮਤਲਬ ਲੋਕਲ ਏਰੀਆ ਵਿੱਚ ਤੁਹਾਡੇ ਇੱਥੇ ਸਾਫ਼ ਸਫ਼ਾਈ ਵਗੈਰਾ ਰਹਿੰਦੀ ਹੈ ਲੋਕਲ ਏਰੀਆ ਵਿੱਚ
ਹਾਂਜੀ ਸਾਡੇ ਇੱਥੇ ਤਾਂ ਥੋੜੀ ਸੀ ਥੋੜੀ ਜਿਹੀ ਸੜਕਾਂ ਵੜਕਾਂ ਹੋ ਗਈਆਂ ਨੇ ਖ਼ਰਾਬ ਉਹਦੇ ਕਰਕ ਕਿ ਜਿਸ ਜਿਦਾਂ ਬਾਰਿਸ਼ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਫਿਰ ਦਿੱਕਤ ਹੋ ਜਾਂਦੀ ਏ। ਉਹਦੇ ਵਾਸਤੇ ਅਸੀਂ ਪਾਰਸ਼ਦ ਨੂੰ ਐਪਲੀਕੇਸ਼ਨ ਲਗਾਈ ਹੋਈ ਹੈ।
ਅੱਛਾ ਸਹੀ ਹੈ ਖੈਰ ਆਸ ਪਾਸ ਦਾ ਜਗ੍ਹਾ ਵਾ ਜਦ ਜਿਦਾਂ ਖ਼ਰਾਬ ਹੋਈ ਨੇ ਨਾ ਤੇ ਹੈਂਡ ਟੂ ਹੈਂਡ ਹੀ ਨਾ ਪਾਰਸ਼ਦ ਨੂੰ ਬੋਲ ਦੇਈ ਦਾ ਕਿ ਉਹ ਨਾਲ ਦੇ ਨਾਲ ਸਹੀ ਕਰਵਾ ਦੇ। ਵਰਨਾ ਦਿੱਕਤ ਬੜੀ ਹੁੰਦੀ ਹੈ।
ਓਹ ਹੀ ਹੈ ਨਾ ਪਾਰਸ਼ਦ ਨੀ ਕਰਦਾ ਪਾਰਸ਼ਦ ਕਦੀ ਵੀ ਨੀ ਕਰਦਾ ਇਹ ਵਾਲਾ ਕੰਮ ਨਾ ਲੋਕਾਂ ਨੂੰ ਦੇਖੋ ਏਸ ਏ ਇਹਦੇ 'ਚ ਨਾ ਲੋਕੀ ਜਾਗਰੂਕ ਨਹੀ ਹੈਗੇ।
ਹਾਂਜੀ ਉਹ ਲੋਕਾਂ ਨੂੰ ਲਗਦਾ ਹੈ ਕਿ ਪਬਲਿਕ ਪਲੇਸ ਹੈ ਵੀ ਕਿਉਂ ਠੀਕ ਕਰਵਾਈਏ।
ਹਾਂਜੀ-ਹਾਂਜੀ ਉਹ ਇਹ ਨੀ ਸੋਚਦੇ ਕਿ ਇਹ ਸਾਰਿਆਂ ਵਾਸਤੇ ਸਾਡੇ ਜ਼ਰੂਰੀ ਕੰਮ ਹੈਗਾ। ਦੇਖੋ ਕਲੀਨਿੰਗ ਰਹੇਗੀ। ਏਰੀਆ ਸਾਫ਼ ਸੁਥਰਾ ਥੋੜਾ ਰਹੇਗਾ ਮੱਛਰ ਨਹੀਂ ਆਂਣਗੇ। ਜੇ ਮੱਛਰ ਨਹੀਂ ਆਉਣਗੇ ਤਾਂ ਬਿਮਾਰੀਆਂ ਨਹੀਂ ਨਾ ਉਹ ਮੱਛਰ ਵੱਢਣਗੇ ਲੋਕ ਲੋਕਾਂ ਨੂੰ ਤਾਂ ਨਾ ਬਿਮਾਰੀਆਂ ਹੋਣਗੀਆਂ ਹੁਣ ਮੱਛਰਾਂ ਕਰਕੇ ਤਾਂ ਜ਼ਿਆਦਾ ਬਿਮਾਰੀਆਂ ਲੇਕਿਨ ਜਦ ਅਸੀ ਸਾਫ਼ ਸਫ਼ਾਈ ਦਾ ਧਿਆਨ ਨਹੀਂ ਰੱਖਾਂਗੇ। ਉਹਦੇ ਕਰਕੇ ਮੱਛਰ ਪੈਦਾ ਹੁੰਦੇ ਨੇ ਹੁਣ ਅੱਜ ਕੱਲ੍ਹ ਦੇਖੋ ਪਾਰਕ ਹੈਗਾ ਸਾਡੇ ਨਾਲ ਨੇੜੇ ਹੀ ਪਾਰਕ ਹੈਗਾ ਲਾਗੇ ਹੀ ਤਾਂ ਪਾਰਕ 'ਚ ਪਾਣੀ ਹੁਣ ਚਲੋ। ਜੇ ਪੇ ਪੌਦਾ ਪੌਦਿਆਂ ਨੂੰ ਪੇੜਾਂ ਨੂੰ ਪਾਣੀ ਦੇਣਾ ਤੁਸੀਂ ਤਾਂ ਤੇ ਗੱਲ ਅਲੱਗ ਹੈਗੀ ਹੈ। ਲੇਕਿਨ ਜਿੱਦਾਂ ਹੁਣ ਤੁਸੀਂ ਆ ਆਪਾਂ ਐ ਬਾਰਿਸ਼ ਦਾ ਪਾਣੀ ਇਕੱਠਾ ਹੋ ਜਾਂਦਾ ਉਹਦੇ ਤੇ ਤਾਂ ਮੱਛਰ ਪਹਿਣਗੇ। ਉਹਦੇ 'ਚ ਇਹ ਨੀ ਕਰਦੇ ਕਿ ਬਈ ਫਿਨੈਲ ਦਾ ਛਿੜਕਾਵ ਕਰਵਾਈਏ ਜਾਂ ਫਿਰ ਦਵਾਈ ਵਵਾਈ ਪਵਾਈਏ। ਤਾਂ ਕਿ ਬਈ ਉਹ ਓ- ਓ ਤੁਹਾਡਾ ਸਾਫ਼ ਸਫ਼ਾਈ ਰਹੇ ਤੇ ਨਾਲ ਮੱਛਰ ਜ਼ਿਆਦਾ ਨਾ ਹੋਣ ਤੇ ਨਾਲ- ਨਾਲ ਲੋਕਾਂ ਨੂੰ ਕੱਟ ਤਤ ਨਾ ਉਹਨਾਂ ਨਾਲ ਉਹਨਾਂ ਦੀ ਪਰੇਸ਼ਾਨੀ ਵਧੇ ਇੱਥੇ ਨਾ ਜਾਗਰੂਕਤਾ ਨੀ ਹੈਗੀ ਹੈ।
ਹਾਂਜੀ ਉਹੀ ਨਾ ਲੋਕਾਂ ਨੂੰ ਇਹ ਕਿ ਆਪਣਾ- ਆਪਣਾ ਘਰ ਠੀਕ ਕਰਾਓ। ਹਾਂਜੀ ਸਾਡੇ ਉੱਥੇ ਤੇ ਬਿਲਕੁਲ ਸਫ਼ਾਈ ਹੈ। ਸਾਡੇ ਪਾਰਕ ਵਿੱਚ ਪਹਿਲੇ ਪਾਣੀ ਮਤਲਬ ਏਦਾਂ ਨਾ ਪਾਣੀ ਖੋਲ ਕੇ ਛੱਡ ਜਾਂਦੇ ਜਿਵੇਂ ਕਿ ਪੂਰੇ ਪਾਰਕ ਪਾ ਪਾਣੀ ਹੋ ਜਾਂਦਾ ਸੀ ਫਿਰ ਮਛਰ ਵੀ ਆ। ਖੋ ਪਰ ਹੁਣ ਤਾਂ ਪਾਰਕ ਵਿੱਚ ਵੀ ਲੋਕੀ ਧਿਆਨ ਦਿੰਦੇ ਨੇ ਪਾਣੀ। ਜ਼ਿਆਦਾ ਨਹੀਂ ਪਾਉਂਦੇ ਲਿਮਿਟਡ ਪਾਉਦੇ ਨੇ ਜਿੰਨੀ ਲੋਡ ਹੁੰਦੀ ਹੈ।
ਹਾਂਜੀ, ਹਾਂਜੀ,
ਸੜਕਾਂ ਤੇ ਖੈਰ ਸਾਫ ਨੇ ਸਾਡੇ ਸੜਕਾਂ ਹੋਣ ਹਰ ਮਤਲਬ ਹਰ ਇੱਕ ਛੇ ਮਹੀਨੇ ਵਿੱਚ ਨਾ ਸਹੀ ਕਰਵਾਉਂਦੇ ਨੇ ਸਾਡੇ ਇੱਥੇ
ਅੱਛਾ ਜੀ, ਬਸ ਸਾਡੀ ਗਲੀ ਚ ਪਤਾ ਨੀ ਕਿਉਂ ਏਦਾਂ ਦੀ ਗੰਦਗੀ ਹੈਗੀ ਹੈ ਅਦਰਵਾਈਜ਼ ਸਾਰੀ ਜਗ੍ਹਾ ਤੇ ਬੜੀ ਸਾਫ਼ ਸਫ਼ਾਈ ਹੈਗੀ ਹੈ, ਹੋਰ ਜਗ੍ਹਾ ਦੇਖੋ ਸਾਫ਼ ਸਫ਼ਾਈ ਹੈ ਇਹ ਤੇ ਸ਼ੁਕਰ ਹੈ। ਸਾਡੇ, ਘਰ ਦੇ ਲਾਗੇ ਹੀ। ਨੀਂਦ ਦਾ ਪੇੜ ਹੈਗਾ ਕਿਉਂਕਿ ਮੇਰਾ ਘਰ ਬਿਲਕੁਲ ਕੋਰਨਰ ਦਾ ਹੈਗਾ ਹੈ ਨਾ। ਅ ਨੀਂਦ ਦਾ ਪੇੜ ਹੈਗਾ ਬੜਾ ਵੱਡਾ ਕਹਿੰਦੇ ਨੀਂਦ ਦਾ ਬਿਹੜਾ ਆਕਸੀਜਨ ਦਾ ਬੜਾ ਚੰਗਾ ਉਹ ਹੈਗਾ ਹੈ। ਜਿਹਦੇ ਨਾਲ ਕਿ ਬਈ ਤੁਹਾਨੂੰ ਆਕਸੀਜਨ ਦੀ ਘਟ ਘੱਟ ਘਾਟ ਨਹੀਂ ਹੋ ਸਕਦੀ।
ਹਾਂਜੀ,
ਹੋ ਸਾਡੇ ਇੱਥੇ ਹਰਿਆਲੀ ਬਹੁਤ ਹੈਗੀ ਹੈ। ਹਾਂਜੀ,
ਹਮ ਫਾਇਦਾ ਵੀ ਬਹੁਤ ਹੁੰਦੇ ਨੇ,
ਹਾਂਜੀ, ਹਾਂਜੀ
ਹਾਂਜੀ,
ਜਿੱਦਾਂ ਨੀਂਦ ਦੇ ਪਾਣੀ ਨਾਲ ਤੁਸੀਂ ਨਾ ਲਓ, ਜੇ ਤੁਹਾਨੂੰ ਘਮੋ ਰਹੇ,
ਜੇ ਤੁਹਾਨੂੰ ਕਮੋਰੀਆਂ ਵਗੈਰਾ ਹੋਆਂ ਹੋਈਆਂ ਨੇ ਤੇ ਤੁਸੀਂ ਨੀਮ ਦੇ ਪੱਤਿਆਂ ਨੂੰ ਉਬਾਲ ਕੇ ਕਿ ਉਹ ਪਾਣੀ ਨਾਲ ਨਾ ਲਓ, ਉਹਦਾ ਲੇਪ ਬਣਾ ਕੇ, ਜੇ ਤੁਸੀਂ ਆਪਣੇ ਹਾਂ ਚਿਹਰੇ ਤੇ ਲਗਾਉਂਦੇ ਹੋ ਆਪਣੇ ਮੂੰਹ ਉੱਤੇ ਲਗਾਉਂਦੇ ਉਹ ਤਾਂ ਮੂੰਹ ਦੇ ਬਹਾਸੇ ਵਗੈਰਾ ਵੀ ਸਾਫ਼ ਹੋ ਜਾਂਦੇ ਨੇ,
ਹਾਂਜੀ, ਔਰ ਉਹੀ ਜਦੋਂ ਕੋਵਿਡ ਵਿੱਚ ਆਇਆ ਸੀਗਾ ਤੇ ਉਦੋਂ ਵੀ ਨਹੀਂ ਬੜਾ ਕੰਮ ਆ ਰਿਹਾ ਸੀਗਾ ਮਤਲਬ ਸੈਨੀਟਾਈ ਵਗੈਰਾ ਸੀਗਾ।
ਹਾਂਜੀ ਹਾਂਜੀ ਇਹ ਤਾਂ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ। ਕਰੋਨਾ ਦੇ ਟਾਈਮ ਦੀ ਗੱਲ ਕਰਦੇ ਪਏ ਹੋ ਨਾ,
ਹਾਂਜੀ,
ਇੱਕ ਬਾ, ਇੱਕ ਗੱਲ, ਦੇਖੋ ਤੁਸੀਂ ਜ ਕਰੋਨਾ ਹੋਇਆ ਤਾਂ ਤਾਂ ਲੋਕ ਇੰਨੇ ਅਵੇਅਰ ਹੋ ਗਏ ਸੀ। ਹੁਣ ਲੋਕੀ ਫੇਰ, ਹੀ ਕਰਨ ਲੱਗਾ ਇਹਨਾ ਇਹ ਤਾਂ ਮੌਸਮੀ ਬੁਖਾਰ ਹੁੰਦੇ ਨੇ ਮੌਸ ਜ ਜਿੱਦਾਂ ਮੌਸਮ ਬਦਲਦਾ ਹੈ ਨਾ ਦੇਖੋਂ, ਕਰੋਨਾ ਹੋ ਸਕਦਾ ਕੋਈ ਕੀਟਾਣੂ ਆਇਆ ਹੋਏ ਸਾਡੇ ਦੇਸ਼ 'ਚ, ਜਿਹਦੇ ਨਾਲ ਬੜਾ ਖ਼ਤਰਾ ਬਣ ਵੀ ਗਿਆ ਸੀ। ਹੋਈ ਵੀ ਸੀ, ਚੀਜ਼ਾਂ ਕੁਛ ਖ਼ਰਾਬ ਹੋ ਵੀ ਗਈਆਂ ਸੀ। ਲੇਕਿਨ ਅਗਰ, ਅਸੀਂ ਪ੍ਰੀਕੋਸ਼ਨ ਵਰ ਵਰਤਦੇ ਰਹੀਏ। ਅਸੀਂ ਅ ਸਾਰੀ ਚੀਜ਼ਾਂ ਹਾਈਜੀਨ ਔਰ ਕਲੀਨਨੈਸ ਆ। ਧਿਆਨ ਰੱਖੀਏ। ਤੇ ਬਿਲਕੁਲ ਵੀ ਉਹ ਚੀਜ਼ ਹੋ ਨੀ ਸਕਦੀ। ਲੇਕਿਨ ਹੁਣ, ਲੋਕੀ ਉਹ ਕਰਦੇ ਨੀ ਕੀ ਕਰੀਏ?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
ਹੁਣ ਇੱਕ ਕੱਲੇ ਦੇ ਕਰਨ ਨਾਲ
ਕੁਝ ਨੀ ਹੁੰਦਾ ਉਦੋਂ ਤੱਕ ਪ੍ਰੀਕੋਸ਼ਨ ਲੈਣ ਦੀ ਉਹ ਹੈਗੀ ਹੈ, ਜਦੋਂ ਤੱਕ ਚੀਜ਼ਾਂ ਵੱਧ ਨਾ ਜਾਣ। ਜੇ ਪਹਿਲੇ ਦੇ ਪ੍ਰੀਕੋਸ਼ਨ ਲੈ ਕੇ ਚੱਲਾਂ '', ਕੁੱਛ ਇਹੋ ਜਿਹਾ ਹੋਏਗਾ ਹੀ ਨੀ। ਸਾਡੀ ਮੰਮੀ ਸਾਨੂੰ ਬਚਪਨ ਤੋਂ ' ਹੱਥ ਬਾਰ ਬਾਰ ਤੋਂ ਤੇ ਪੈਰ ਧੋ ਕੇ ਅੰਦਰ ਧੋ, ਮਤਲਬ ਕਮਰੇ ਵਿੱਚ ਆਓ। ਸੋਣਾ, ਸੌਣ ਤੋਂ ਪਹਿਲੇ ਹੱਥ ਪੈਰ ਧੋ ਕੇ ਸੋ ਅਸੀਂ ਕੋਰੋਨਾ ਤੋਂ ਵੀ ਬਹੁਤ ਪਹਿਲੇ ਤੋਂ ਇੱਦਾਂ ਕਰਦੇ ਐ। ਸਾਡੇ ਘਰ ਕਿਸੇ ਨੂੰ, ਇੱਕ ਨੂੰ ਵੀ ਕੋਰੋਨਾ ਹੋਇਆ।
ਹਾਂਜੀ-ਹਾਂਜੀ।
ਹਾਂਜੀ, ਸਾਡੀ ਮੰਮੀ ਵੀ ਬੜੀ ਸਫ਼ਾਈ ਵਾਲੀ ਹੈ।
ਹਾਂਜੀ-ਹਾਂਜੀ-ਹਾਂਜੀ। ਮੇਰੀ ਵੀ ਇੱਕ ਭੈਣ ਹੈਗੀ ਹੈ ਨਾ। ਉਹ ਵੀ, ਜਦੋਂ ਵਿਆਹ ਨੀ ਹੋਇਆ ਸੀ ਉਦਾ, ਉਹ ਵੀ ਇੱਦਾਂ ਹੀ ਕਰਦੀ ਸੀ। ਸਾਬੁਣ ਨਾਲ ਉਹਨੇ ਪੂਰਾ ਸਾਰਾ ਵਿਹੜਾ ਧੋਣਾ। ਕਮਰਿਆਂ 'ਚ ਵੀ ਇੰਨਾ ਫਿਨੈਲ ਲਗਾ ਡਾ, ਪਾ-ਪਾ ਕੇ ਪੋਚੇ ਲਗਾਣਾ। ਫਿਰ ਸਾਨੂੰ ਜੇ ਅਸੀਂ ਅੰਦਰ ਜਾਣਾ, ਕਮਰੇ 'ਚ ਜਾਣਾ ਤਾਂ ਉਹਨੇ ਫਿਰ ਉਹਦੇ ਮਤਲਬ ਬ, ਉੱਥੇ ਜਿਹੜੇ ਬਾਰਕ ਪਾਏਦਾਨ ਵਗ਼ੈਰਾ ਰੱਖੇ ਹੁੰਦੇ ਨੇ। ਉੱਤੇ ਪੈਰ ਸਾਫ਼ ਕਰਕੇ, ਫਿਰ ਅੰਦਰ ਬਾਥਰੂਮ ਜਾਓ। ਪੈਰ ਧੋ ਕੇ ਆਓ। ਇਸ ਤਰ੍ਹਾਂ ਕਰਦੀ ਸੀ, ਉਹ ਵੀ ਬੜਾ। ਤੁਹਾਡੀ ਗੱਲ ਤੋਂ ਯਾਦ ਆ ਗਿਆ, ਮੇਰੀ ਵੀ ਇੱਕ ਭੈਣ ਅੱਜ ਵੀ ਆਪਣੇ ਬੱਚਿਆਂ ਨਾਲ ਏਦਾਂ ਹੀ ਕਰਦੀ ਐ। ਉਹ ਵੀ ਇੱਦਾਂ ਹੀ ਕਰਦੀ, ਜਿੱਦਾਂ ਤੁਸੀਂ ਕਹਿੰਦੇ ਪਏ ਹੋ।
ਹਾਂਜੀ। ਸਾਡੀ ਮੰਮੀ ਤੇ ਸਾਬਣ ਵਾਲੇ 'ਪਾਣੀ ' ਤੋਂ ਪੈਰ ਧੋਆ ਕੇ ਕਮਰੇ ਵਿੱਚ ਘੁਸਾਂਦੀ ਉਹ
ਨਹੀਂ ਚੰਗੀ ਗੱਲ ਐ। ਅੱਛੀ, ਅੱਛੀ ਗੱਲ ਐ। ਉਹ ਦੇਖੋਂ ਨਾ ਜੋ ਜਿਹੜੀ ਸਾਨੂੰ ਸ਼ੁਰੂ ਤੋਂ ਆਦਤ ਪਈ ਹੁੰਦੀ ਏ ਨਾ। ਫਿਰ ਉਹੀ ਔ ਆਦਤ ਨਾਲ ਅਸੀਂ ਵੱਡੇ ਹੁੱਣੇ ਆਂ ਤੇ ਫਿਰ ' ' ਹੈਬਿਟ ਕਹਿੰਦੇ ਨਾ ਜੇ, ਅੱਛੀ ਹੈਬਿਟਸ ਹੁੰਦੀਆਂ ਨੇ ਤੋ ਉਹ ਤੁਹਾਡੇ ਲਾਈਫ ਟਾਈਮ, ਤੁਹਾਨੂੰ ਕੰਮ ਆਉਣਦੀਆਂ ਨੇ। ਤੋਂ ਹੁਣ ਤੁਹਾਡੇ ਮੰਮੀ ਜਿਸ ਤਰ੍ਹਾਂ, ਤੁਹਾਨੂੰ ਇਹਨਾ, ਹੁਣ ਤੁਹਾਨੂੰ ਧਿਆਨ ਰਹੇਗਾ। ਤੁਸੀਂ ਅੱਗੇ ਵੀ ਤੁਹਾਡਾ ਮਤਲਬ ਜਿਸ ਤਰ੍ਹਾਂ ਅੱਗੇ ਵੀ ਵਧੋਗੇ। ਆਪਣੀ ਵੀ ਜਦੋਂ ਤੁਹਾਡੀ ਫੈਮਿਲੀ ਹੋਏਗੀ, ਵਿਆਹ ਹੋਣਗੇ। ਤਾਂ ਤੁਹਾਨੂੰ ਵੀ, ਇਹੀਓ ਚੀਜ਼ ਯਾਦ ਰਹੇਗੀ ਕੀ ਬੀ ਮੰਮੀ ਇਸ ਤਰ੍ਹਾਂ ਕਰ 'ਤੇ ' ਅੱਗੇ ਸੀ, ਸਾਡੇ ਅਨਮੈਰਿਡ ਟਾਈਮ 'ਚ ਤੋਂ ਹੁਣ ਸਾਨੂੰ ਵੀ, ਬਈ ਏਦਾਂ ਹੀ ਕਰਨਾ ਚਾਹੀਦਾ ਅੱਗੇ। ' ਰਾਤ ਤੱਕ ਬੱਚਿਆਂ ਨੂੰ ਸ਼ੁਰੂ ਤੋਂ ਘਰੋਂ ਤੋਂ ਜਿ, ਜਿੱਦਾਂ ਪੈ ਜਾਂਦੀਆਂ ਨੇ ਨਾ, ਫਿਰ ਬੱਚੇ ਔ ਓਦਾਂ ਹੀ ਰਹਿੰਦੇ ਨੇ। ਅੱਛੀ ਵ ਗੱਲ ਹੈ। ਮੈਨੂੰ ਤਾਂ ਬਹੁਤ ਬੜਾ, ਹੁਣ ਬੜਾ ਚੰਗਾ ਲੱਗਿਆ ਤੁਸੀਂ ਇਦ ਇੱਦਾਂ ਦੀ ਗੱਲ ਕੀਤੀ ਨਾ ਤੁਸੀਂ ਕਿਹਾ ਕਿ ਸਾਡੇ ਤੋਂ ਤੁਹਾਡੇ ਮੰਮੀ ਬੜਾ ਇਨ ਚੀਜ਼ਾਂ ਦਾ ਧਿਆਨ ਰੱਖਦੇ ਨੇ। ਸਾਰੇ ਇੱਦਾਂ ਦੇ ਬਣ ਜਾਣ ਤੇ ਫੇਰ ਤੋ ਦੇਖੋਂ ਬਿਮਾਰੀਆਂ ਹੀ ਖ਼ਤਮ ਹੋ ਜਾਣ।
ਹਾਂਜੀ। ' '
ਹਾਂਜੀ?
ਸਾਡੇ ਇੱਥੇ ਤੇ ਨੇੜੇ-ਤੇੜੇ ਵੀ ਹੁੰਦਾ ਨਾ ਕੀ ਗਲੀਆਂ ਬਹੁਤ ਛੋਟੀਆਂ ਹੋਣ। ਪਰ ਨਹੀਂ ਸਾਡੇ ਇੱਥੇ ਗਲੀਆਂ ਵੀ ਵਾਹਵਾ ਵੱਡੀਆਂ ਨੇ ਤੇ ਔਰ ਇੱਥੇ ਸਫਾਈਆਂ ਵੀ ਬਹੁਤ ਨੇ।
ਹਾਂ ਇਹ ਵੀ ਵਧੀਆ ਗੱਲ ਹੈ
ਹਾਂਜੀ ਬਲ ਕਿ ਕੁਛ ਲੋਕ ਕੀ ਨੇ ਹ ਨਹੀਂ ਕਿ ਨਾ ਆਪਣਾ ਘਰਾਂ ਦਾ ਧਿਆਨ ਰੱਖਦੇ ਕਰੋ ਮਤਲਬ ਏਦਾਂ ਹੁੰਦਾ ਹੈ ਕਿ ਕੱਢ ਕੇ ਬਾਹਰ ਸੜਕ ਤੇ ਸੁੱਟ ਦਿੰਦੇ ਨੇ
ਹਾਂਜੀ
ਉਹੀ ਇਹਨਾਂ ਲੋਕਾਂ ਨੂੰ ਬਹੁ ਹਾਂਜੀ ਟੋਕਦੀ ਥੋੜੀ ਜੋ ਤੁਸੀਂ ਏਦਾਂ ਬੋਲ ਰਹੇ ਹੋ
ਅੱਛਾ ਏਦਾਂ ਕਹਿੰਦੇ ਨੇ
ਹਾਂਜੀ
ਕਿੰਨੀ ਗ਼ਲਤ ਗੱਲ ਹੈ ਨਾ
ਰਾਤੀ ਸੁੱਟ ਨੇ ਮਤਲਬ ਆਪ ਵੀ ਉਹ ਨੀ ਬੁਰਾ ਲੱਗਦਾ ਕਿ ਮਤਲਬ ਘਰ ਦੇ ਜਸਟ ਸਾਹਮਣੇ ਸੁੱਟ ਆਪਣੇ ਹੀ ਘਰ ਦੇ ਸਾਹਮਣੇ ਸੁੱਟਣਾ ਓਧਰ ਓਹਨਾਂ ਨੂੰ ਲੋਕਾਂ ਨੂੰ ਜੇ ਸਾਡੇ ਹਾਂਜੀ
ਅਵੇਅਰਨੈਸ ਦੇਖੋ ਜੀ ਆਪਣੇ ਘਰੋਂ ਹੀ ਸ਼ੁਰੂ ਹੁੰਦੀ ਹੈ ਫੇਰ ਬੰਦਾ ਉਹਨੂੰ ਨਿਭਾਂਦਾ ਹੈ
ਹਾਂ ਜੇ ਤੁਸੀਂ ਅਵੇਅਰ ਹੁਣ ਤੁਹਾਡੇ ਪਾਣੀ ਹੁਣ ਸਾਡੀ ਇੱਥੇ ਨਾ ਬਾਰਿਸ਼ ਹੁਣ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋ ਜਾਏਗਾ ਦੇਖ਼ਨਾ ਇੱਥੇ ਪਾਣੀ ਭਰ ਜਾਏਗਾ ਪਹਾੜ ਕਰਦਾਣਾ ਬਹੁਤ ਅਸੀਂ ਤੇ ਰਹਿੰਨੇ ਆਂ ਸੈਕਿੰਡ ਫਲੋ ਫਲੋਰ ਤੇ ਜਿਹੜੇ ਨਿ ਚੇ ਵਾਲੇ ਬਿਲਕੁਲ ਗਰਾਊਂਡ ਫਲੋਰ ਤੇ ਰਹਿੰਦੇ ਨੇ ਉਹਨਾਂ ਦੇ ਵਾਸਤੇ ਬੜੀ ਆਫ਼ਤ ਹੁੰਦੀ ਹੈ ਬਹੁਤ ਜ਼ਿਆਦਾ ਸ਼ਾਨੀ ਹੋ ਜਾਂਦੀ ਹੈ ਤਾਂਹੀਓ ਕਰਕੇ ਹੁੰਂਦੀ ਕਿਉਂਕਿ ਪਹਿਲੇ ਧਿਆਨ ਰੱਖਦੇ ਨੀ ਹ ਸਾਰੇ ਮਿਲਕੇ ਜੇ ਪਾਰਸ਼ਦ ਨੂੰ ਬੋਲੋ ਤੋ ਉਹ ਦਿੱਕਤ ਤੁਹਾਡੀ ਖ਼ਤਮ ਹੋ ਜਾਏਗੀ ਨਾ ਫਿਰ ਲਾਈਫ ਟਾਈਮ ਲਈ
ਹਾਂਜੀ ਉਹੀ ਲੋਕੀ ਕੀ ਸੋਚਦੇ ਪਹਿਲੇ ਕਹਿੰਦੇਾਰ ਹਾਰ ਸਾਰ ਜਾਾਰ ਤੁਸੀਂ ਕਰ ਰ ੱਦਾਂ ਹੀ ਕੰਮ
ਹਾਂਜੀ ਹਾਂਜੀ ਪਤਾ ਨੀ ਲੋਕਾਂ ਚ ਕਦੇ ਜਾਗਰੂਕ ਤਾਂ ਵੈਸੇ ਪੜ੍ਹ ਲਿਖ ਕੇ ਇੰਨੇ ਲਾਇਕ ਹਗੇ ਨੇ ਪਤਾ ਨੀ ਐ ਐ ਕੰਮ ਵਾਸਤੇ ਜਾਗਰੂਕਤਾ ਕਿਉਂ ਨੀ ਆਉਂਦੀ ਇਹਨਾਂ ਦੀ
ਜਦਕੀ ਐ ਕੰਮ ਵਾਸਤੇ ਜ਼ਰੂਰੀ ਹੈ ਜ਼ਿਆਦਾ
ਹੁਣ ਸਮਝਾਈਏ ਤਾਂ ਸਮਝਦੇ ਵੀ ਨਹੀਂ ਨਾਂ ਲੋਕੀ
ਚਲੋ ਤੁਹਾਡੀ ਆਵਾਜ਼ ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ
ਹਾਂਜੀ
ਹੋਰ ਕੀ ਕਰਦੇ ਸੀ ਤੁਸੀਂ
ਮੈਂ ਤੇ ਕੁਛ ਨੀ ਬਸ ਸੋਣ ਦੀ ਬਸ ਸੋਣ ਦੀ ਤਿਆਰੀ ਕਰ ਰਿਹਾਂ ਆ
ਹਾਂਜੀ ਹਾਂਜੀ ਕਿਉਂਕਿ ਟਾਈਮ ਤੇ ਹੀ ਸਾਰੀਆਂ ਚੀਜ਼ਾਂ ਆ ਆਉਂਦੀਆਂ ਨਾ ਤਾਂ ਠੀਕ ਵੀ ਰਹਿੰਦਾ ਹੈ ਨਾ
ਚਲੋ ਮੈਂ ਨਾ ਤੁਹਾਨੂੰ ਬਾਦ ਚ
ਹਾਂਜੀ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਕਾਲ